ਹੈਲੋ,
ਹੈਲੋ,
ਸਤਿ ਸ਼੍ਰੀ ਅਕਾਲ ਸਰ,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
ਹੋਰ ਸਭ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਜੀ?
ਹਾਂਜੀ ਸਭ ਵਧੀਆ ਹੋਰ ਕੀ ਕਰਦੇ ਸੀ?
ਬਸ ਆਪਣਾ ਕਿਤੇ ਆਏ ਸੀ ਗੇ ਆਪਾਂ ਘੁੰਮਣ ਫਿਰਨ ਹੋਰ ਤੁਸੀਂ ਦੱਸੋ ਕੀ ਕਰਦੇ ਪਏ?
ਬਸ ਜੀ ਘਰ ਬੈਠਿਆਂ ਬੋਰ ਹੋਈ ਜਾਂਦੇ ਆ ਦਿਲ ਕਰਦਾ ਕਿਤੇ ਘੁੰਮੇ ਆਈਏ।
ਦੇਖਲੋ ਆਪਣਾ ਕਿਤੇ ਘੁੰਮਣ ਫਿਰਨ ਚੱਲੇ ਪਲੈਨ ਬਣਾ ਲੈਂਦੇ ਆ ਅਸੀਂ ਕਿਤੇ ਘੁੰਮਣ ਫਿਰਨ ਦਾ,
ਹਾਂ-ਹਾਂ, ਦੇਖਦੇ ਹਾਂ ਕਿ ਮੇਰੇ ਹਿਸਾਬ ਨਾਲ ਜਿਹੜੇ ਆਪਣੇ ਸ਼ਹਿਰ ਤੋਂ ਅੱਗੇ ਪਹਾੜਾਂ ਦੇ ਨੇ ਆਪਾਂ ਉੱਥੇ ਜਾ ਸਕਦੇ ਹਾਂ।
ਹਾਂ ਪਹਾੜਾਂ ਵਲੋਂ ਸਾਈਡ ਜਿਹੜਾ ਆਪਣਾ ਨਜ਼ਦੀਕ ਪਵੇ ਜਿਹੜਾ ਹਨਾ ਜਿਹੜਾ ਆਪਾਂ ਨੂੰ ਅਲੱਗ ਪੈ ਜੇ ਜਿਹੜਾ ਹਨਾ,
ਜਿਹੜਾ ਆਪਣੇ ਸ਼ਹਿਰ ਦੇ ਨੇੜੇ ਹੀ ਐ,
ਨੇੜੇ, ਹਾਂਜੀ-ਹਾਂਜੀ। ਹੋਰ ਆਪਣਾ ਤਵਾਡਾ ਕੈਂਪਿੰਗ-ਕੁਪਿੰਗ ਕਰਨ ਦਾ ਮਨ ਹੈਗਾ ਤੇ
ਹਾਂ ਕੈਂਪਿੰਗ ਈ ਠੀਕ ਏ ਜੇ ਆਪਾਂ ਪਹਾੜ ਹਾਂਜੀ-ਹਾਂਜੀ ਜੇ ਆਪਾਂ ਪਹਾੜਾਂ ਚ ਜਾ ਰਏ ਹਾਂ ਆਪਾਂ ਫਿਰ ਕੈਂਪਿੰਗ ਈ ਕਰਾਂਗੇ। ਕੈਂਪਿੰਗ ਦਾ ਵੀ ਅਲੱਗ ਈ ਮਜਾ ਆਪਣੇ ਚ
ਹਾਂ ਕ ਜੋ ਜਿਵੇਂ ਕਿ ਆਪਾਂ ਪਹਾੜਾਂ ਵੱਲ ਨੂੰ ਜਾਨੈ ਤੇ ਕੈਂਪਿੰਗ ਕਰਨ ਦਾ ਸਾਰਾ ਕੁਛ ਮਤਲਬ ਪੈਲੇ ਡਿਸਾਈਡ ਕਰਾਂਗੇ ਨਾ? ਹਾਂਜੀ-ਹਾਂਜੀ ਆਪਣਾ ਐਥੇ ਅਸੀਂ ਜਾਣਾ ਤੇ ਐਥੇ ਜਾ ਕੇ ਐਥੇ ਕੈਂਪਿੰਗ ਕਰਨੀ ਏ ਤੇ ਸਟੇਅ ਕਰਨਾ ਹੈਨਾ ਪੈਲੇ ਆਪਨਾ ਸਾਰਾ ਆਪਨਾ ਬਣਾਵਾਂਗੇ ਨਾ ਐਥੋਂ
ਹਾਂ, ਓਹ ਤਾਂ ਹੈ ਪਹਾੜਾਂ ਚ ਜਾਣੇ ਫਿਰ ਕੈਂਪਿੰਗ ਨਈ ਕੀਤਾ ਫਿਰ ਓਹਦਾ ਮਜ਼ਾ ਨਹੀ ਆਂਦਾ। ਓਥੇ ਨਾਲੇ ਆਪਾਂ ਹਾਂ ਰਹਿਣ ਦਾ ਵੀ ਓਥੇ ਆਪਣਾ ਇਹੋ ਜਿਹਾ ਜਿਵੇਂ ਹੋਟਲਾਂ ਕਮਰਿਆਂ ਚ ਆਪਾਂ ਨੋਰਮਲ ਹਰ
ਜਿਵੇਂ ਹੋਟਲ ਕਮਰੇ ਰਹਿੰਦੇ ਆਂ ਆਪਨਾ ਓਹ ਵੀ ਆਪਨਾ ਮਤਲਬ ਕਿ ਐਥੋਂ ਆਪਣਾ, ਆਪਨਾ ਟੈਂਟ ਭੇਜ ਦਾਂਗੇ ਆਪਨਾ ਜਾ ਕੇ ਕਿਤੇ ਜਾ ਕੇ ਪਤਾ ਕਰ ਲੈਂਦੇ ਆਂ ਕਿਉਂਕਿ ਜੋ ਅਸੀਂ ਕੈਂਪਿੰਗ ਦੇ ਵਿੱਚ ਮਜਾ ਲ ਲੈਨਾ ਤੇ ਓਹ ਹੋਟਲ ਦੇ ਵਿੱਚ ਸਟੇਅ ਕਰਨ ਦਾ ਨਈ ਆਨਾ, ਹੈਨਾ।
ਹਾਂ ਏਹ ਤਾਂ ਹੈ।
ਹਾਂ, ਕਯੋਂਕਿ ਆਪਨਾ ਐਥੋਂ ਓਹ ਸਾਰਾ ਪੈਲੇ ਡਿਸਾਈਡ ਕਰਕੇ ਓਥੇ ਜਾਵਾਂਗੇ। ਕਰਾਂਗੇ ਨਾ ਕਿ ਹਾਂਜੀ ਐਥੋਂ ਆਪਾਂ ਇੱਥੋਂ ਘਰੋਂ ਨਿਕਲਣਾ ਵਾ ਕਿ ਆ ਜਗਾ ਤੇ ਸਟੇਅ ਕਰਨਾ ਵਾ ਐਥੇ ਜਾ ਕੇ ਇੱਕ ਰੁੱਕ ਕੇ ਖਾਣਾ ਪੀਣਾ ਮੱਲਬ ਜੋ ਵੀ ਐ, ਹੈਨਾ
ਹਾਂ ਏਹ ਸਾਰਾ ਕੁਛ ਆਪਾਂ ਨੂੰ ਪੈਲਾਂ ਈ ਡਿਸਾਈਡ ਕਰਕੇ ਨਿਕਲਣਾ ਪਊ ਰਹਿਣ ਸਹਿਣ ਤੇ ਖਾਣ ਪੀਣ ਦਾ ਆਪਾਂ ਬਜਟ ਫਰੈਂਡਲੀ ਦੇਖਾਂਗੇ ਕਿ ਆਪਾਂ ਨੂੰ ਕੋਈ ਪੈਸੇ ਦੀ ਦਿੱਕਤ ਵੀ ਨਾ ਹੋਵੇ।
ਹਾਂ-ਹਾਂ ਕਿਯੋਂਕਿ ਆਪਨਾ ਪਹਿਲਾਂ ਬਜਟ ਲੈ ਕੇ ਤੁਰ ਕੇ ਵੇਖਾਂਗੇ ਕਿ ਹਾਂ ਵੀ ਆਪਣਾ ਇੰਨਾ ਬਜਟ ਹੈਗਾ ਤੇ ਆਪਾਂ ਇੰਨੇ ਬਜਟ ਵਿੱਚ ਇੱਥੇ ਜਾਣਾ ਤੇ ਐਥੇ ਜਾ ਕੇ ਸਟੇਅ ਕਰਨਾ, ਐਥੇ ਕੋ ਰੁਕਣਾ ਤੇ ਖਾਣਾ ਪੀਣਾ ਵਾ, ਜੋ ਵੀ ਆ ਨਾਂ। ਪੈਲਾਂ ਆਪਨਾ ਬਜਟ ਵੇਖ ਕੇ ਫਿਰ ਤੁਰਾਂਗੇ ਨਾ। ਹੋਰ ਕ ਕਿਸ ਵੇਲੇ ਚਲੀਏ? ਨੈਕਸਟ ਮੰਥ ਫ੍ਰੀ ਹੋ ਤੁਸੀਂ?
ਹਾਂ, ਆਪਾਂ ਨੈਕਸਟ ਮੰਥ ਜਾ ਸਕਦੇ ਆਂ।
ਹਾਂ, ਨੈਕਸਟ ਮੰਥ ਜਾ ਸਕਦੇ ਆਂ ਨਾ, ਛੁੱਟੀਆਂ ਵਿੱਚ ਆਪਣਾ ਹਾਂ, ਦੋ-ਚਾਰ ਦਿਨ ਦਾ ਪ੍ਰੋਗਰਾਮ ਬਨਾ ਲਾਂਗੇ ਜੇਹੜਾ ਆਪਾਂ ਤੰਗੀ ਪਰੇਸ਼ਾਨੀ ਨਾ ਆਵੇ, ਹਨਾ। ਨੈਕਸਟ ਮੰਥ ਜਿਵੇਂ ਕਿ ਤੁਸੀਂ ਫ੍ਰੀ ਹੋਵੋਗੇ ਤੇ ਕਰ ਲਾਂਗੇ ਪ੍ਰੋਗਰਾਮ, ਹਨਾ।
ਹਾਂ ਏਹੀ ਠੀਕ ਹੈ। ਆਪਾਂ ਦੇਖਨੇ ਆਂ ਆਪਾਂ ਨੂੰ ਸਭ ਨੂੰ ਪੁੱਛ ਕੇ ਡਿਸਾਈਡ ਕਰਕੇ ਜੇਹੜੇ ਆਪਾਂ ਚਾਰ-ਪੰਜ ਦੋਸਤ ਹੈਗੇ ਆਂ ਪੁੱਛ ਕੇ ਵੀ ਕੇਹਡੀ ਡੇਟ ਸਈ ਰਹੂਗੀ ਆਪਾਂ ਉਸ ਦਿਨ ਜਾ ਸਕਦੇ ਹਾਂ।
ਅਸਾਂ ਸਾਰੇ ਆਪਣਾ ਦੋਸਤ ਏਹ ਗੱਲ ਫਿਰ ਸਲੈਕਟ ਕਰ ਲਾਂਗੇ ਸਾਰਾ ਸਭ ਨੂੰ ਪੁੱਛ ਲਾਂਗੇ ਨਾ ਹਾਂ ਵੀ ਆਪਣਾ ਕਿੱਥੇ ਕਿੱਥੇ ਕਿੰਨੇ ਕੀ ਐਹ ਜਰੂਰੀ ਆ ਨਾ। ਆਪਾਂ ਡਿਸਾਈਡ ਕਰਕੇ ਤੁਸਾਂ ਰਖੋ ਸਭ ਕੁਛ ਤੁਰਾਂਗੇ ਤਾਂ ਏਹ ਬਹੁਤ ਵਧੀਆ ਰਹੇਗਾ, ਹਨਾਂ।
ਹਾਂ, ਤੇ ਇੱਕ ਹੋਰ ਦੱਸ ਆਪਾਂ ਜਾਣਾ ਕਿਵੇਂ ਏ? ਕਾਰ ਤੇ ਚਲੀਏ?
ਕਾਰ ਤੇ, ਕਾਰ ਤੇ ਚਲਦੇ ਅਸੀਂ ਕਿਉਂਕਿ ਆਪਨਾ ਬੱਸ ਤੇ ਗਏ ਨਾ ਤੇ ਜਿਵੇਂ ਕੀ ਆਪਾਂ ਜਿੱਥੇ ਹੁਨ ਕਾਰ ਆਪਾਂ ਲੈ ਕੇ ਜਾਵਾਂਗੇ ਜਿੱਥੇ ਮਰਜ਼ੀ ਆਪਾਂ ਰੁੱਕ ਕੇ, ਸਟੇਅ ਕਰ ਸਕਦੇ ਆਂ ਹਨਾ। ਆਪਾਂ ਘੁੰਮ ਫਿਰ ਸਕਦੇ ਹਾਂ, ਆਪਾਂ ਇੰਜੋਏਮੈਂਟ ਕਰ ਸਕਦੇ ਆ ਬੱਸ'ਤੇ ਜਾਵਾਂਗੇ ਤਾਂ ਬੱਸ'ਚ ਫੇਰ ਓ ਇੰਜੋਏਮੈਂਟ ਨੀ ਔਣਾ, ਬੱਸ ਨਾ ਆਪਾਂ ਐਥੋਂ ਆਪਾਂ ਜਾਵਾਂਗੇ, ਓਥੇ ਸਿੱਧਾ ਈ ਰੁਕਾਂਗੇ। ਤੇ ਓ ਚੀਜ਼ ਦਾ ਮਜ਼ਾ ਨੀ ਆਂਣਾ।
ਹਾਂ, ਜਿਵੇਂ ਤੈਨੂੰ ਪਤਾ ਮੈਨੂੰ ਫੋਟੋ ਖਿੱਚਣ ਹਾਂ, ਜਿਵੇਂ ਤੈਨੂੰ ਪਤਾ ਮੈਨੂੰ ਫੋਟੋਆਂ ਖਿੱਚਣ ਦਾ ਵੀ ਕਿੰਨਾ ਸ਼ੌਕ ਹੈ। ਤੇ ਆਪਾਂ ਕੋਈ ਵਧੀਆ ਲੋਕੇਸ਼ਨ ਆਈ ਰਸਤੇ ਚ, ਆਪਾਂ ਦੇਖ ਕੇ ਰੁਕ ਸਕਦੇ ਹਾਂ, ਫੋਟੋਆਂ ਖਿੱਚ ਸਕਦੇ ਹਾਂ।
ਹਾਂਜੀ-ਹਾਂਜੀ। ਓ ਚੀਜ਼ ਦਾ ਐ, ਜੋ ਮਜ਼ਾ ਨੀ ਨਾ, ਜੋ ਆਪਾਂ ਕਾਰ ਚ ਜਾ ਕੇ, ਜਿੱਥੇ ਮਰਜ਼ੀ ਆਪਣਾ ਵਧੀਆ ਲੋਕੇਸ਼ਨ ਚ ਰੁਕ ਸਕਦੇ ਆ। ਆਪਣਾ ਫੋਟੋ ਅ ਫੋਟੋ ਸ਼ੂਟ ਕਰ ਸਕਦੇ ਆ, ਹਨਾ ਹਰ ਇੱਕ ਚੀਜ਼
ਹਾਂ, ਸਿਰਦਰਦੀ ਖ਼ਤਮ ਹੋ ਜਾਂਦੀ ਐ, ਆਪਣਾ ਵਹੀਕਲ ਹੋਵੇ ਤਾਂ ਦਿੱਕਤ ਨੀ ਆਂਦੀ।
ਹਾਂ, ਆਪਣਾ ਵਹੀਕਲ ਡੀਸਾਈਡ ਕਰਲਾਂਗੇ, ਆਪਣਾ ਬਜਟ ਦੇ ਸਾਬ ਨਾ ਹਨਾ, ਜੋ ਵੀ ਆਪਣਾ, ਏਥੋ ਕਰਕੇ ਆਪਾਂ ਤੁਰਾਂਗੇ ਨਾ, ਸਬ ਤੋਂ ਵਧੀਆ ਰਹੇਗਾ।
ਹਾਂ, ਏਸ ਤਰ੍ਹਾਂ ਹੀ ਆਪਾਂ ਆਪਣੇ ਹੋਟਲ ਦੇਖ ਸਕਦੇ ਆਂ, ਵੈਸੇ ਜ਼ਿਆਦਾਤਰ ਤਾਂ ਆਪਾਂ ਕੈਂਪਿੰਗ ਈ ਕਰਨੀ ਆ। ਪਰ ਕਈ ਥਾਂ ਤੇ ਆਪਾਂ ਨੂੰ ਹੋਟਲਾਂ ਦੀ ਜ਼ਰੂਰਤ ਵੀ ਪਏਗੀ, ਆਪਾਂ ਬਜਟ ਫਰੈਂਡਲੀ ਹੋਟਲ ਦੇਖ ਲਾਂਗੇ।
ਤੇ ਓ ਜਿੱਥੋਂ ਆਪਣਾ ਹੋਟਲ ਆਪਾਂ ਨੂੰ ਰਏਗਾ ਤੇ ਆਪਾਂ ਓ ਓਸ ਜਗ੍ਹਾ ਤੇ ਆ ਕੇ ਓ ਹੋਟਲ ਬੁੱਕ ਕਰ ਲੈਣੇ, ਜਿੱਥੇ ਆਪਣਾ ਜਿੱਥੇ-ਜਿੱਥੇ, ਜੋ-ਜੋ ਨੀਡ ਹੋਏਗੀ। ਆਪਾਂ ਓ ਚੀਜ਼ ਕਰਲਾਂਗੇ। ਜਿਵੇਂ ਏਥੋਂ ਕੈਂਪਿੰਗ ਜਿਵੇਂ ਕਰਨੀ ਐ, ਏਥੋਂ ਆਪਾਂ ਨੂੰ ਫੇਰ ਖਾ-ਪੀਣ ਦਾ ਸਮਾਨ ਸਾਰਾ ਕੁਛ ਲੈ ਕੇ ਜਾਣਾ ਪੈਣਾ। ਹਾਂ, ਕੀਤੀਆਂ ਨੂੰ ਕੇੜੇ ਚੀਜ਼ ਦਾ ਆ ਕੀ ਨੀਡ ਆ। ਕੀ ਨੀ, ਆਪਾ ਨੂੰ ਕੁਕਿੰਗ ਕਰਨ ਦਾ ਐ। ਚਲੋ, ਆਪਣਾ ਖਾਣਾ-ਪੀਣਾ ਤੁਆਨੂੰ ਪਤਾ ਆਪਾਂ ਬਣਾ ਸਕਦੇ ਆਂ। ਖਾਣ-ਪੀਣ ਦਾ ਚਲੋ, ਆਪਾਂ ਖੁਦ ਬਣਾ ਸਕਦੇ ਆਂ ਹਨਾ।
ਹੈਲੋ।
ਹੈਲੋ। ਹੈਲੋ।
ਹੈਲੋ।
ਹੈਲੋ।
ਹਾਂਜੀ, ਓ ਮੈਂ ਕੈ ਰਿਹਾ ਸੀ ਆਪਾਂ ਖਾਣ-ਪੀਣ ਦੇਖ ਲੈਂਦੇ ਆ, ਆਪਾਂ ਨੂੰ ਆਪਣਾ ਹੀ ਬਣਾਣਾ ਪੈਣਾ।
ਹਾਂ, ਓ ਚਲੋ ਆਪਾਂ ਬਣਾ ਸਕਦੇ ਆ, ਏਥੋਂ ਸਮਾਨ ਖਾਣ-ਪੀਣ ਦਾ ਸਾਰਾ ਕੁਛ ਸਮਾਨ ਲੈ ਕੇ ਜਾਣਾ ਪਏਗਾ, ਆਪਾਂ ਨੂੰ ਤੇ ਓ ਦੇਖ ਲਾਂਗੇ ਆਪਾਂ।
ਹਾਂ, ਆਪਾਂ ਆਪਣਾ ਹੀ ਬਣਾਵਾਂਗੇ, ਬਾਰਲਾ ਆਪਾਂ ਐਨਾ ਕਿਓ ਖਾਣਾ। ਆਪਾਂ ਨੂੰ ਸਭ ਨੂੰ ਵਧੀਆ ਬਣਾਨਾ ਔਦਾ ਈ ਐ, ਖਾਣਾ-ਪੀਣਾ
ਖੁਦ ਬਣਾਣਾ ਆਂਦਾ ਈ ਐ ਤੇ ਫੇਰ ਬਾਰ ਕਿਉਂ ਖਾਣਾ ਹਨਾ, ਕਿਉਂ ਖਾਣਾ?
ਹਾਂ, ਤੇ ਆਪਾਂ ਯਾਰ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਐ, ਕਿ ਆਪਾਂ ਓਥੇ ਜਿਵੇਂ ਖਾਣਾ-ਪੀਣਾ ਬਣਾ ਰਹੇ ਆਂ, ਆਪਾ ਓਥੇ ਆਲੇ-ਦਵਾਲੇ ਗੰਦ ਨਾ ਪਾਈਏ।
ਗੰਦ ਨਾ ਹਾਂ, ਆਪਣਾ ਕਲੀਨ ਰੱਖੀਏ, ਜਿਵੇਂ ਕਿਓਕੇ ਸਾਫ਼ ਸਫ਼ਾਈ ਆਲਾ ਓਸੇ ਜੋ ਕੁਛ ਵੀ ਕੀਤਾ, ਓਸੇ ਵੇਲੇ ਆਪਾਂ ਸਾਫ਼-ਸਫ਼ਾਈ ਕਰੀਏ, ਜਿਵੇਂ ਕਿ ਕੋਈ ਕਈ ਲੋਕ ਜਾਂਦੇ ਆ, ਆਪਣਾ ਅਤੇ ਖਾਂਦੇ ਓਥੇ ਖਾ ਪੀ ਕੇ ਸੁੱਟ ਦਿੰਦੇ, ਆਪਾਂ ਓ ਚੀਜ਼ ਨਾ ਕਰੀਏ ਹਨਾ।
ਹਾਂ, ਏ ਤਾਂ ਹੈ ਜਿਵੇਂ ਪਤਾ ਲੋਕ ਫੋਟੋਆਂ ਖਿੱਚਣ ਨੂੰ ਕੀ ਕੁਛ ਕਰਦੇ ਆ, ਓਥੇ ਜਾਣ ਬੁੱਝ ਕੇ ਗੰਦ ਪਾਉਂਦੇ ਨੇ, ਆਪਾਂ ਮਤਲਬ ਓ ਗੰਦ ਨਾ ਕਰੀਏ ਜਾਂ ਕਿ ਆਪਾਂ ਨੂੰ ਜੇੜੀ ਆਪਾ ਨੂੰ ਬਾਦ ਚੋ ਬੇਜਤੀ ਮਹਿਸੂਸ ਹੋਵੇ ਆਪਾਂ ਨੂੰ।
ਹਾਂ-ਹਾਂ, ਆਪਾਂ ਓ ਚੀਜ਼ ਦਾ ਖ਼ਾਸ ਧਿਆਨ ਰੱਖੀਏ।
ਹਾਂ ਉਹੀ ਤਾਂ ਹੈ ਵਾਤਾਵਰਨ ਕਿਸੇ ਨੇ ਸਫ਼ਤਾ ਰੱਖਣਾ ਨੀ ਸਾਫ਼ ਤਾਂ ਉਹਨੂੰ ਆਪੇ ਹੀ ਰੱਖਣਾ ਆਪਣੀ ਜਿੰਮੇਵਾਰੀ ਬਣਦੀ ਐ ਸਾਫ਼ ਕਰਨਾ
ਆਪਣਾ ਕਹਿੰਦੇ ਆਪਣੀ ਰਿਸਪੋਂਸੀਬਿਲਟੀ ਹੈ ਜਿਵੇਂ ਕਿ ਉੱਥੇ ਵੀ ਰੁਕੇ ਤਾਂ ਉੱਥੇ ਰੁਕਣ ਦਾ ਆਪਾਂ ਨੂੰ ਖਾਣ ਪੀਣ ਆਪਣਾ ਰਿਸਪੋਂਸੀਬਿਲਿਟੀ ਆ ਆਪਣੇ ਰਿਸਪੋਂਸੀਬਿਲਟੀ ਕਰਕੇ ਹਨਾ।
ਹਾਂ ਫਿਰ ਆਪਾਂ ਦੇਖਦੇ ਹਾਂ ਆਪਾਂ
ਭੰਡਨਾਵਾਂ ਦੇਖਦੇ ਹਾਂ ਕਿ ਸਾਰੇ ਫਰੈਂਡ ਭਰਾ ਇਕੱਠੇ ਹੋ ਕੇ ਵੇਖਦੇ ਆ ਇੱਕੀ ਕਿਸ ਦਿਨ ਦਾ ਪ੍ਰੋਗਰਾਮ ਬਣਾਉਣਾ ਆਪਣਾ ਹੈਨਾ ਜੋ ਵੀ ਹੈ ਸਾਰਾ ਕੁਛ ਡਿਸਾਈਡ ਕਰ ਲਾਂਗੇ ਹਾਂ ਕਿਉਂਕਿ ਜਿਵੇਂ ਹੁਣ ਆਪਾਂ ਐਚ ਸੰਡੇ ਠੀਕ ਰਹੇਗਾ ਕਈਆਂ ਨੂੰ ਸੈਟਰਡੇ ਸੰਡੇ ਨਹੀਂ ਨਾ ਮਿਲੇਗਾ
ਹਾਂ ਸੱਦਾ
ਆਪਾਂ ਸਾਰੇ ਫਰੈਂਡ ਇੱਕ ਵਾਰ ਇਕੱਠੇ ਕੰਮ ਤੱਕ ਹਾਂਜੀ ਆਪਾਂ ਬਸ ਸਾਰੇ ਜਾਣੇ ਡਿਸਾਈਡ ਕਰ ਲਾਂਗੇ ਕਿ ਹਾਂ ਵੀ ਆਪਾਂ ਨੂੰ ਇਸ ਦਿਨ ਦਾ ਇਸ ਵਾਰ ਦਾ ਆਪਣਾ ਠੀਕ ਰਹੇਗਾ ਤੇ ਆਪਾਂ ਉਸ ਦਿਨ ਆਪਾਂ ਸਿਲੈਕਟ ਕਰ ਤੁਰਾਂਗੇ ਇੱਥੋਂ ਜਾਂ ਵੀ ਆਪਾਂ ਨੂੰ ਸਾਰੇ ਜਾਣੇ ਆ ਡਿਸਾਈਡ ਹੈਗਾ ਨਾ। ਤੇ ਆਪਾਂ ਸਾਰੀ ਲੋਕੇਸ਼ਨ ਏ ਤੋਂ ਲੈ ਕੇ ਜੈਡ ਤੱਕ ਜੋ ਵੀ ਆਪਾਂ ਨੂੰ। ਸਭ ਕੁਝ ਲੈ ਕੇ ਆਪਾਂ ਤੁਰਾਂਗੇ ਫਿਰ ਬੈਟ ਰਹੇਗਾ ਹਨਾ।
ਹਾਂ ਇਹ ਤਾਂ ਚੀਜ਼ਾਂ ਇਕੱਠੇ ਵੀ ਡਿਸਾਈਡ ਹੋਣੀਆਂ ਵੀ ਆਪਾਂ ਕਦੋਂ ਜਾਣਾ ਕਿਵੇਂ ਜਾਣਾ ਕਿੱਥੇ ਜਾਣਾ। ਕਿਹੜੀ ਕਿਹੜੀ ਲੋਕੇਸ਼ਨ ਜਾਣਾ ਆਪਾਂ ਕੀ ਕੀ ਐਕਟੀਵਿਟੀ ਕਰਨੀ ਹੈ।
ਹਾਂਜੀ ਹਾਂਜੀ ਸਭ ਤੋਂ ਮੇਨ ਜ਼ਰੂਰੀ ਐ ਕੇ ਆਪਣਾ ਕੈਬਿਨ ਬਜਟ ਚੈੱਕ ਕਰਨਾ ਆਪਣਾ ਕੈਂਪਿੰਗ ਦਾ। ਕਿ ਕਿੱਥੇ ਰੁਕੇ ਕੀ ਕਰਨਾ ਆਪਣਾ ਹਨਾ ਸਭ ਕੁਛ।
ਹਾਂ ਮੇਨ ਆਪਾਂ ਐਕਟੀਵਿਟੀ ਵੀ ਕਰਨੀ ਹਾਂ ਐਕਟੀਵਿਟੀ ਦੇਖ ਰਹੇ ਹਾਂ। ਮੇਰਾ ਪੈਰਾਗਲਾਈਡਿੰਗ ਕਰਨ ਨੂੰ ਬੜਾ ਦਿਲ ਕਰਦਾ ਹੈ।
ਹਾਂ ਪੈਰਾਗਲਾਈਡਿੰਗ ਕਦੇ ਕੀਤੀ ਤੁਸੀਂ ਪਹਿਲੇ।
ਨਹੀਂ ਪਹਿਲਾਂ ਨਹੀਂ ਬਸ ਵੈਸੇ ਦਿਲ ਕਰਦਾ ਦੇਖਾਂਗੇ ਕਰਕੇ ਇੱਕ ਵਾਰ ਤਾਂ ਡਰ ਕੱਢਣਾ ਮਨ ਚੋਂ।
ਜੇ ਕੀਤੀ ਦੀ ਨਾ ਕਰਨੀ ਚਾਹੀਦੀ ਹੈ ਇੱਕ ਵਾਰ। ਜਿਵੇਂ ਕਿ ਹੁਣ ਜ਼ਿੰਦਗੀ ਦਾ ਮੋਲ ਕਰਨੀ ਪੈਣੀ ਹੈਨਾ।
ਹੂੰ,,,
ਕੋਈ ਗੱਲ ਨੀ ਆਪਾਂ ਕੋਈ ਗੱਲ ਨੀ ਆਪਾਂ ਸਾਰੇ ਫਰੈਂਡ ਆਪਣਾ ਨੈਕਸਟ। ਮਤ ਬਣਾ ਦੇ। ਤੇ ਆਪਾਂ ਸਾਰਾ ਕੁਛ ਉਹ ਕਰ ਲਾਂਗੇ ਹਨਾ ਡਿਸਾਈਡ ਕਰ ਲਾਂਗੇ ਕਿੱਥੇ ਕੀ ਇੰਜੋਏਮੈਂਟ ਕਰਨਾ ਅੱਗੇ ਕਿੰਨੇ ਕੀ ਇੰਜੋਏਮੈਂਟ ਕਰਨਾ।
ਹਾਂ ਜਿਵੇਂ ਆਪਣੇ ਦੂਜੇ ਦੋਸਤਾਂ ਨੂੰ ਰਿਵਰ ਰਾਫਟਿੰਗ ਬਹੁਤ ਪਸੰਦ ਹੈ। ਉਹ ਨਦੀਆਂ ਚ ਘੁੰਮਣਾ ਚਾਹੁੰਦਾ ਕਿਸ਼ਤੀ ਚ। ਤੇ ਆਪਾਂ ਨੂੰ ਫਿਰ ਸਭ ਨੂੰ ਨਾਲ ਲੈ ਕੇ ਚੱਲਣਾ ਪਊਗਾ। ਉਹ ਉੱਥੇ ਵਧੀਆ ਦਸ ਬਾਰਾਂ ਕਿਲੋਮੀਟਰ ਦਾ ਗੇੜਾ ਹੁੰਦਾ ਹੈ। ਉਹ ਵੀ ਵਧੀਆ ਇੰਜੋਏਮੈਂਟ ਹੈ। ਦੋ ਤਿੰਨ ਘੰਟੇ ਵਧੀਆ ਇੰਜੋਏ ਕਰਾਉਂਦੇ ਨੇ ਉਹ ਵੀ।
ਅੱਛਾ ਜੀ।
ਹਾਂ।
ਫਿਰ ਤਾਂ ਬਹੁਤ ਵਧੀਆ ਫਿਰ ਆਪਣਾ ਉਹ ਚੀਜ਼ ਦਾ ਆਪਣਾ ਕਰਕੇ ਦੇਖਾਂਗੇ ਆਪਾਂ ਹਨਾ।
ਹਾਂ ਮੇਨ ਗੱਲ ਤਾਂ ਹੋਈਏ ਆਪਾਂ ਟਾਈਮ ਕੱਢੀਏ ਇਕੱਠੇ ਹੋਈਏ ਇਕੱਠੇ ਹੋ ਕੇ ਡਿਸਾਈਡ ਹੋਣਾ ਇਹ ਤਾਂ
ਇਕੱਠੇ ਡਿਸਾਈਡ ਕਿਉਂਕਿ ਆਪਾਂ ਦੋ ਜਣੇ ਨੀ ਨਾ। ਡਾਈਡ ਕਰ ਦਿੰਦੇ ਜਿਵੇਂ ਆਪਾਂ ਸਾਰਾ ਪਿੰਡ ਇਕੱਠੇ ਹੋ ਕੇ ਫਿਰ ਡਿਸਾਈਡ ਕਰਾਂਗੇ ਨਾ। ਕਿਉਂਕਿ ਹਾਡੇ ਦੋ ਜਾਣੇ ਦਾ ਆਪਾਂ ਚਲੋ ਆਪਾਂ ਥਿੰਕਿੰਗ ਠੀਕ ਹੈ ਕਿ ਆਪਾਂ ਜਾ ਸਕਦੇ ਹਾਂ। ਬਾਕੀਆਂ ਦਾ ਪਤਾ ਕਰਨਾ ਪੈਂਦਾ ਕਿ ਹਾਂ ਵੀ ਉਹ ਬਾਕੀ ਕਿਸ ਦਿਨ ਫਰੀ ਆ ਕੀ ਨਹੀਂ ਹਨਾ।
ਹਾਂ ਇਹ ਤਾਂ ਹੈ ਆਪਾਂ ਮਿਲ ਕੇ ਹੀ ਦੇਖ ਸਕਦੇ ਹਾਂ।
ਕੋਈ ਨ ਫੇਰ ਕਿਸੇ ਤਰ੍ਹਾਂ ਬਣਾ ਲੈਂਦੇ ਪ੍ਰੋਗਰਾਮ ਆਪਾਂ ਸਾਰੇ ਫਰੈਂਡ ਇਕੱਠੇ ਹੋ ਜਾਂਦੇ ਆ। ਕੱਠੇ ਹੋ ਕੇ ਸਾਰੇ ਜਣੇ ਆਪਣਾ ਪ੍ਰੋਗਰਾਮ ਕੀ ਐ ਆਪਾਂ ਕਿਸ ਦਿਨ, ਕਿਸ ਵਾਰ ਨੂੰ ਆਪਾ ਜਾ ਸਕਦੇ ਆ।
ਹਾਂ ਆਪਾਂ ਦੇਖਦੇ ਹਾਂ ਆਪਾਂ ਸ਼ਨੀਵਾਰ ਦੇਖਦੇ ਹਾਂ ਸ਼ਨੀਵਾਰ ਸਭ ਨੂੰ ਫੋਨ ਕਰ ਦਿੰਨੇ ਆ, ਸ਼ਨੀਵਾਰ ਇੱਕ ਵਾਰ ਕੱਠੇ ਹੋ ਕੇ ਦੇਖ ਲੈਂਨੇ ਆ ਵੀ ਕਿ ਕਿਦਾ ਸਾਰ ਕੁਛ ਸਹੀ ਪੈਂਦਾ। ਫੇਰ ਆਪਾਂ ਦੇਖਦੇ ਹਾਂ ਜ਼ਰੂਰਤ ਕੀ ਕੀ ਆ, ਆਪਾਂ ਕੀ ਕੀ ਲੇ ਕੇ
ਹਾਂ ਨੀਡ ਕੀ ਕੇ ਕੀ ਕੀ ਲੈ ਕੇ ਜਾਣਾ ਕਿੱਥੇ ਕਿੱਥੇ ਜਾਣਾ ਕਿੰਨੇ ਕੀ ਕਰਨਾ ਹੈਨਾ, ਸਾਰਾ ਕੁਛ ਆਪਣਾ ਡਿਸਾਈਡ ਕਰ ਲਾਂਗੇ। ਫੇਰ ਆਪਾਂ ਚੱਲਾਂਗੇ ਠੀਕ ਐ ਕਿ ਨੀ।
ਹੁੰ ਚਲੋ ਠੀਕ ਐ ਜੀ ਫੇਰ ਆਪ
ਚਲੋ ਠੀਕ ਐ ਫੇਰ ਆਪਣਾ ਮਿਲਦੇ ਹਾਂ ਆਪਣਾ ਕਿਸੇ ਦਿਨ ਬਣਾਉਣ ਦੇ ਪ੍ਰੋਗਰਾਮ ਠੀਕ ਐ ਜੀ।
ਚਲੋ ਠੀਕ ਐ ਜੀ ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ।